ਹੁੰ, ਹੁੰ ਹੈਲੋ?
ਸਾਸ਼੍ਰੀਕਾਲ ਜੀ।
ਸਾਸ਼੍ਰੀਕਾਰ ਜੀ
ਹੋਰ, ਠੀਕ ਠਾਕ ਤੁਸੀ
ਹਾਂਜੀ ਹਾਂ, ਵਧੀਆ ਤੁਸੀਂ ਦੱਸੋ?
ਹੋਰ ਘਰੇ ਘਸ ਈ ਵਧੀਆ ਈ ਤੁਸੀ ਦੱਸੋ ਘਰੇ ਵਧੀਆ ਸਾਰੇ?
ਹਾਂਜੀ ਹਾਂ, ਸਭ ਵਧੀਆ ਤੁਸੀਂ ਦੱਸੋ?
ਸਭ ਵਧੀਆ ਈ ਹੋਰ ਕੀ ਬਣਾ ਰੇ ਓ?
ਕੁਛ ਨੀ ਬਸ ਬੈਠੀ ਸੀ ਤੁਸੀ ਦੱਸੋ ਸਬਜ਼ੀ- ਸੁਬਜ਼ੀ ਬਣਾ ਲੀ?
ਹਾਂਜੀ ਮੈਂ ਹੁਣ ਸੇਵੀਆਂ ਬਣਾ ਰੀ ਸੀ ਫਿਲਹਾਲ
ਅੱਛਾ, ਅੱਛਾ ਵਧੀਆ, ਵਧੀਆ ਚਲੋ।
ਤੁਸੀਂ ਕਿਵੇਂ ਬਣਾਨੇ ਓ ਸੇਵੀਆਂ ਦੁੱਧ 'ਚ?
ਹਾਂਜੀ ਹਾਂ ਕਈ ਵਾਰੀ ਦੁੱਧ ਚ ਵੀ ਬਣਾ ਲੈਂਨੇ ਆ ਕਈ ਵਾਰੀ ਘਿਓ ਚ ਵੀ ਬਣਾ ਲੈਂਨੇ ਆਂ
ਅੱਛਾ ਜੀ ਹਾਂ ਮਤਲ ਦੁੱਧ ਚ ਤੁਸੀਂ ਕੀਏ ਬਣਾਂਨੇ ਆ ਪੈਲਾਂ ਤੁਸੀ ਪਾਣੀ ਚ ਬਾਲਦੇ ਹੁੰਦੇ ਹੋ ਕੇ ਦੁੱਧ ਚ।
ਨਈ ਅਸੀਂ ਦੁੱਧ ਚ ਈ ਬਾਲਦੇ ਆਂ।
ਅੱਛਾ ਮੈਂ ਵੀ ਦੁੱਧ ਚੀ ਬਣਾਂਨੀ ਹੁੰਨੀ ਆਂ
ਹਾਂਜੀ, ਹਾਂ ਪੈਲਾਂ ਦੁੱਧ ਚ ਬਾਲ ਲੈਂਦੇ ਆ ਬਸ।
ਫਿਰ ਬਸ ਥੋੜ ਥੋੜ ਕਰਕੇ ਦੁੱਧ ਪਾ ਕੇ ਮਿੱਠਾ ਪਾ ਦੇਣਾ ਲਾਸਟ ਤੇ
ਹਾਂਜੀ ਹਾਂ ਥੋੜ੍ਹਾ ਇਲਾਇਚੀ ਪਾਊਡਰ ਪਾ ਲੈਂਨੇ ਆਂ ਅਸੀਂ
ਹਾਂ ਡਰਾਈ ਫਰੂਟਸ ਕਦੋਂ ਐਡ ਕਰਦੇ ਓ ਤੁਸੀਂ ਓਦੇ ਵਿੱਚ?
ਓ ਜਮਾ ਐਂਡ ਤੇ ਕਰਦੇ ਆ ਅਸੀ।
ਮਤਲਬ ਓਨਾਂ ਨੂੰ ਘਿਓ ਚ ਫਰਾਈ ਕਰਕੇ ਕੇ ਐਮੇ
ਮਲਬ ਦੋ ਘਿਓ ਚ ਫਰਾਈ ਕਰ ਲੈਂਨੇ ਆ ਬਸ ਬਾਲਾ ਨੀ। ਫਰਾਈ ਕਰਦੇ ਹੈਗੇ ਜਵੇ ਦੋ ਹਾਂ, ਬਸ ਜਦੋਂ ਮਾੜੀਆ ਜ ਬਰਾਊਨ ਜੀਆ ਹੋ ਜਾਣ ਓ ਦੀ ਵਿੱਚ ਐਡ ਕਰ ਦਿੰਨੇ ਆਂ।
ਚ ਰਦੇ
ਮਲਬ ਜੇ ਸਾਨੂੰ ਕਈ ਵਾਰੀ ਕਾਲੀ ਹੋਵੇ ਹਨਾ ਫੇਰ ਅਸੀਂ ਅਲੱਗ ਤੋਂ ਘਿਓ ਚ ਵੀ ਭੁੰਨਦੇ ਹੈਗੇ ਓਦੇ ਚ ਸਿੱਧਾ ਈ ਐਡ ਕਰ ਦਿੰਨੇ ਆ।
ਹਾਂ ਮੈਂ ਥੜਾਿ ਪਹਿਲਾਂ ਪਾ ਵੀਸ ਸੋਫ ਹੋਈਾ
ਹਾਂਜੀ ਹਾਂ ਬਸ ਮਤਲਬ ਪੰਜ ਕੁ ਮਿੰਟ ਦਸ ਕੁ ਮਿੰਟ ਪਹਿਲਾਂ
ਹਾਂ
ਹਾਂਜੀ ਹਾਂਜੀ
ਇੱਕ ਘਿਓ ਵਾਲੀਆਂ ਸੇਵੀਆਂੁੰਆਂ ਮਤਲਬ ਉਹ ਕੀ ਬਣਾਉ ਤੁਸੀਂ ਮਤਲਬ ਜਹੜੇ ਘਿਓ ਚ ਭੁੰਨ ਕੇ ਮਤਲਬ ਉਹਨਾ ਚ ਆਈ ਮਿੱਠਾ ਪੈ ਜਾਂਦਾਗਾ
ਹਾਂ ਇਂ ਮਿੱਠਾ ਪੈ ਜਾਂਦਾ ਉਹਦੇ ਚ ਵੀ ਵੈਸੇ ਆਪਾਂ ਡਰਾਈ ਫਰੂਟ ਬਣਾ ਸਕ ਉਹ ਨਾ ਚੁੱ ਸੀ ਵਾਲੀਆਂ ਸੇਵੀਆਂ ਹੁੰਦੀਆਂ ਨੇ ਇੱਕ ਰੰ ਬਿਰੰਗੀਆਂ
ਹਾਂ ਉਹ ਹੱਥਾਂ ਨਾਲ ਵੀ ਬਣ ਜਾਂਦੀਆਂ ਨੇ
ਹਾਂਜੀ ਹਾਂ ਉਹ ਵਾਲੀਆਂ ਘਿਓ ਚ ਬਣਾ ਲੈਂਦੇ ਹਾਂ ਅਸੀਂ ਉਹਦੇ ਉਹਦੇ ਚ ਵੀ ਡਰਾਈ ਫਰੂਟ ਪੈ ਜਾਂਦੇ ਆ
ਨਹੀਂ ਤੁਸੀਂ ਮਤਲਬ ਉਹ ਨੀਚੇ ਤਾਂ ਨਹੀਂ ਲੱਗਦੀਆਂ
ਨਹੀਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹ ਮਤਲਬ ਜਲਦੀ ਬਣ ਜਾਂਦੀ ਨੇ ਇੰਨਾ ਇੰਨਾ ਟਾਈਮ ਨੀ ਲੈਂਦੀਆਂ ਉਹ ਦੁੱਧ ਦੀਆਂ ਸੇਵੀਆਂ
ਮਤਲਬ ਬਾਜ਼ਾਰ 'ੋਂ ਮਿਲਦੀਆਂ ਨੇੰਗੀਆਂ
ਹਾਂਜੀ ਹਾਂ ਬਾਜ਼ਾਰ ਚ ਮਿਲਦੀਆਂ ਨੇ ਕਹਿ ਕੇ ਮਿਲ ਜਾਂਦੀਆਂ ਨੇ ਉਹ ਵੀ ਚੁਟਕੀਆਂ ਨੇ ਸੇਵੀਆਂ ਦੇ ਦੋ
ਅੱਛਾ ਫੇਿਰ ਉਹਨਾਂ ਨੂੰ ਮਤਲਬ ਵੀ ਆਪਾਂ ਬਸ
ਮਤਲਬ ਉਹ ਇੱਕ ਰੰਗ ਦੀਆਂ ਵੀ ਮਿਲ ਜਾਂਦੀਆਂ ਨੇ ਹਨਾ ਕਈ ਵਾਰੀ ਰੰਗ ਬਿਰੰਗੀਆਂ ਵੀ ਮਿਲ ਜਾਂਦੀਆਂ ਨੇ
ਹਾਂ ਉਹ ਤਾਂ ਮੈਂ ਦੇਖਿਆ ਫੋਨ ਤੇ ਵੀ ਕਈ ਵਾਰ ਕਿਸੇ ਦੇ ਐਵੇ
ਹਾਂਜੀ ਹਾਂ
ਤੇ ਫੇਿਰ ਤੁਸੀਂ ਉਹ ਨਾ ਬਸਘਿਓ ਵਿੱਚ ਫਰਾਈ ਕਰਕੇ ਵਧੀਆ ਬਰਾਊਨ ਬਰਾਊਨ ਜੋ ਵੀ ਇੰ ਨ
ਹਾਂਜੀ ਆ ਥੋੜੀਆਂ ਜਿਆਂ ਉਹ ਬਰਾਊਨ ਹੋ ਜਾਂਦੀਆਂ ਨੇ
ਬਸ ਫਿਰ ਉਹਦੇ ਵਿੱਚ
ਬਸ ਉਹਦੇ ਚ ਖਾ ਮਿੱਠਾ ਪਾ ਦਿੰਦੇ ਹਾਂ ਨਾਲੇ ਨਾਲੇ ਡਰਾਈ ਫਰੂਟ ਪਾ ਦਿੰਦੇ ਹਾਂ
ਮਿੱਠੇ ਚ ਤੁਸੀਂ ਕੀ ਖੰਡ ਵਰਤਦੇ ਕੋਈ ਚੱਕਰ
ਵੈਸੇ ਮਤਲਬ ਅਸੀਂ ਸ਼ੱਕਰ ਵਾਲੀ ਟਰਾਈ ਨਹੀਂੀ ਕੀਤੀ ਹੈਗੀ ਕਦੇ ਖੰਡ ਹੀ ਪਾਉਣੇ ਆ ਸੀ ਤੁਸੀਂ ਸ਼ੱਕਰ ਪਾ ਲੈਂਦੇ ਹੋ
ਸਾਡੇ ਮਤਲਬ ਜਿਵੇਂ ਵੀ ਦੋ ਤਰ੍ਹਾਂ ਨਾਲ ਖਾਂਦੇ ਨੇ ਵੀ ਕੁਛ ਅੱਧੇ ਕੁ ਕਿਵੇਂ ਖਾਂਦੇ ਨੇ ਅੱਧੇ ਕਿਵੇਂ ੈਂ ਤਾਂ
ਹਾਂ ਮਤਲਬ ਜਿਵੇਂ ਅਸੀਂ ਚਾਰ ਚ ਦਾ ਅਸੀਂ ਹਨਾ ਸ਼ੱਕਰ ਪਾਉਣੇਿਆ
ਹਾਂ ਅਸੀਂ ਵੀ ਚਾਹ ਚਾਹ ਹਮੇਸ਼ਾ ਸ਼ੱਕ ਹੀ ਪਾਉਣੇ ਹੁਣ ਤਾਂ ਵੀ ਸ਼ੁਕਰ ਉਹ ਕਹਿੰਦੇ ਵੀ ਖੰਡ ਜਿਆਦਾਾੜੀ ਹੈ ਜਿਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਮਲਟੀ ਉਲਕੀ
ਹਾਂਜੀ ਹਾਂਜੀ
ਤੇ ਵੀ ਅਸੀਂ ਚਾ ਚ ਹਮੇਸ਼ਾ ਹੀ ਸ਼ੱਕਰ ਪਾਉਣੇ ਜਿੱਦਾਂ ਕੋਈ ਗੈਸਟ ਵਗੈਰਾ ਮਤਲਬ ਕੋਈ ਆਉਂਦਾ ਪਿੰਡ ਚੋਂ ਬਾਹਰ ਹੁੰਦਾ ਵਾ ਵੀ ਉਹਨਾ ਨੂੰ ਚ ਖੰਡ ਪਾ ਦਿੰਦੇ ਆ ਵੀ ਕੋਈ ਪੀਂਦਾ ਨੀ ਹੁੰਦਾ ਖੰਡ ਦੀ ਸ਼ੱਕਰ ਦੀ ਚਾਹ ਤੇ ਜਿਵੇਂ ਸੇਵੀਆਂ ਚ ਵੀ ਹੁਣ ਸੇਵੇ ਬਾਹਰ ਲਈੀਆਂ ਦੁੱਧ ਚ ਵਧੀਆ ਤੇ ਇਹਨਾਂ ਨੂੰ ਦੋ ਪਾ ਦੋ ਚ ਕਰਕੇ ਦੋ ਥਾਵੇਂ ਕਰਕੇ ਫਿਰ ਇੱਕ ਚ ਸ਼ੱਕਰ ਪਾ ਨੇ ਇੱਕ ਚ ਖੰਡ
ਠੀਕ ਹੈ ਵੈਸੇ ਕਹ ਦਿੰਦੇ ਨੇ ਵੀ ਹਨਾ ਜੇ ਆਪਾਂ ਦੁੱਧ ਚ ਪਹਿਲਾਂ ਸ਼ੱਕਰ ਪਾ ਦੇ ਨਾਂ ਥੋੜਾ ਜਿਹਾ ਫੱਟ ਜੇ ਜਾਂਦਾ।
ਹਾਂ ਓ ਗੁੜ ਬੀ ਫਟ ਜਾਂਦਾ ਗੁੜ ਦੀ ਚੇ ਆਪਾਂ ਕਿਵੇਂ ਵੀ ਚਾਹ ਵੀ ਰੱਖੇ ਹਾਂ।
ਤਾਂ ਹੀ ਕਦੇ ਮਲਬ ਸੇਵੀਆਂ ਦੀ ਸ਼ਕ
ਨਾ ਮੈਂ ਤ ਮਤਲਬ ਜਿਮੀਂ ਆਈ ਜਬ ਅਬਾਲੀਆ ਵੀ ਦਿੰਦੀ ਨੀ ਹੁੰਦੀ ਬਸ ਵੀ ਐ ਨੀ ਹੁੰਦਾ ਮਿਸ
ਠੀਕ ਐ। ਠੀਕ ਐ। ਮਤਲਬ ਜਦੋਂ ਜਾਦਾ ਗਰਮ ਹੁੰਦੀਆ ਨੇ ਸੇਵੀਆਂ ਹਨਾ ਨੀ।
ਹਾਂ ਹਾਂ ਹਾਂ ਬਸ। ਬੀ ਮਤਲਬ ਏਥੇ ਮਿਕਸ ਜਿਹਾ ਹੋ ਜੈ ਐ ਨਾ ਹੋਏ ਵੀ ਗਠਾ ਜੀਆ ਬਣ ਜਾ ਣ ਸ਼ੱਕਰ ਦੀਆਂ ਕੱਠੀ ਹੋ ਕੇ।
ਠੀਕ ਐ। ਅਸੀ ਵੀ ਪਾ ਕੇ ਦੇਖਾਂਗੇ ਐਵੇਂ।
ਕਈ ਨਾ ਬਈ ਖੰਡ ਪਾਂਦੇ ਨੀ ਜਲਦੀ ਪਕ ਜਾਏਗੀ।
ਹਾਂਜੀ ਹਾਂ ਵੈਸੇ ਨਾ ਖੰਡ ਤਾ ਵੈਸੇ ਵੀ ਮਾੜੀ ਆ।
ਹਾਂ। ਚਲੋ ਹੁਣ ਕੇਹੜੇ ਅਸਲੀ ਓ ਮਤਲਬ ਗੰਨਿਆਂ ਤੋਂ ਬਣਦੇ ਆ ਏ। ਲਿਖ ਤਾਂ ਦਿੰਦੇ ਨੇਗੇ ਵੀ ਮੇਡ ਫਰੋਮ‌ ਸ਼ੂਗਰਕੇਨ। ਹਾਂ ਹੁਣ ਤਾਂ ਸਾਰਾ ਕੁਛ ਈ ਮਿਲਾਵਟੀ ਹੈਗਾ। ਜਾਂ ਘਲਾੜ ਦਾ ਗੁਰ ਗੁੜ ਵਧੀਆ ਰੈਂਦਾ ਵਰਤਣ ਲਈ। ਜੇ ਕਿਸਰਾ ਬਰਤ
ਵੈਸੇ ਮੈਨੂੰ ਲੱਗਦਾ ਵੀ ਆਪਾਂ ਨੂੰ ਨਾ ਥੋੜਾ ਜਾ ਉੰਨਾ ਕੁ ਤਾਂ ਗੰਨੇ ਲੋਣੇ ਚਾਹੀਦੇ ਨੇ ਬੀ ਅਪਣੇ ਘਰੇ ਖਾਣ ਜੋ
ਬੋਤ ਲੋਕ ਲੋਂਦੇ ਨੇ। ਹਾਂ ਮਤਲਬ ਈਨਾ ਦਾ ਸਾਲ ਭਰ ਦਾ ਗੁੜ ਕੱਠਾ ਹੋ ਜਾਂਦਾ ਹੈਗਾ। ਇਕ ਸਾਲ ਦਾ। ਫੇਰ ਓਹ ਨਾ ਵਧੀਆ ਟੈਮ ਲੰਗ ਜਾਂਦਾ ਗੁੜ ਨਾਲ। ਵੀ ਓਹ ਨਾ ਖੰਡ ਦੀ ਸੋਚ ਨਾ ਸ਼ੱਕਰ ਦੀ ਸੋਚ।
ਅਸੀ ਵੀ ਪੈਲਾਂ ਕ ਮਤਲਬ ਘਰੇ ਈ ਲੋਂਦੇ ਹੁੰਦੇ ਸੀਗੇ ਗੰਨੇ।
ਅੱਛਾ।
ਮਲਬ ਹੁਣ ਤਾਂ ਦੋ ਤਿੰਨ ਸਾਲ ਹੋ ਗਏ ਅਸੀ ਸੀ ਲਾਏ ਨੀ ਹੈਗੇ। ਕਿਉਂਕਿ ਇੱਕ ਵਾਰੀ ਨਾ ਸਾਡੇ ਗੰਨੇ ਖ਼ਰਾਬ ਹੋ ਗਏ ਸੀ। ਉਦੂ ਬਾਦ ਸਾਨੂੰ ਬੀ ਵਧੀਆ ਵੀ ਨੀ ਮਿਲਿਆ ਹੈਗਾ।
ਹਾਂ ਏ ਵੀ ਹੋ ਜਾਂਦਾ ਏ।
ਮਲਬ ਇੱਕ ਖੇਚਲਾ ਤਾਂ ਹੁੰਦੀਆਂ ਹਨਾ ਜੇ ਆਪਾਂ ਗੰਨਾ ਲੋਂਣੇ ਕਿਉਂਕਿ ਇੱਕ ਸਾਲ ਆਪਾਂ ਨੂੰ ਲਾ ਕੇ ਰੱਖਣਾ ਪੈਂਦਾ ਓਹ।
ਏ ਤਾਂ ਹੈ। ਅ ਇਸ ਵਾਰ ਆਸੀ
ਪਰ ਮਤਲਬ ਜੇੜਾ ਓਹ ਗੁੜ ਹੁੰਦਾ ਬੋਤ ਜਾਦਾ ਟੇਸਟੀ ਹੁੰਦਾ ਓਹ।
ਹਾਂ। ਤੇ ਇੱਕ ਹੋਰ ਜੇ ਆਪਾਂ ਵੈਸੇ ਆਪਾਂ ਆਪਦੀ ਜਾਨ ਪਛਾਣ ਦੇ ਘਲਾੜ ਤੋਂ ਲਈਏ ਤਾਂ ਵੀ ਠੀਕ ਰੈਂਦਾ ਹੈਗਾ। ਬੀ ਆਪਾਂ ਨੂੰ ਵਧੀਆ ਮਿਲ ਜਾਂਦਾ ਐ। ਜਿਵੇਂ ਆਪਾਂ ਤਿਆਰ ਕਰਵਾਨੇ ਆਂ ਸੌਂਫ ਵਗ਼ੈਰਾ ਪਾ ਕੇ ਲਾਚੀ ਵਗੈਰਾ ਪਾ ਕੇ।
ਹਾਂਜੀ ਹਾਂ। ਅਸੀ ਵੀ ਜਦੋਂ ਓਦੋਂ ਮਤਲਬ ਘਰੇ ਲੋਂਦੇ ਸੀ ਨਾ ਅਸੀ ਵੀ ਵਿੱਚ ਸੌਂਫ ਤੇ ਖੋਪਾ ਪਾ ਕੇ ਮਤਲਬ ਖਾਣ ਜੋਗਾ ਗੁੜ ਹੁੰਦਾ ਸੀ ਨਾ ਜੇੜਾ ਰੋਟੀ ਨਾਲ ਬਾਦ ਚੋਂ ਖਾਂਨੇ ਹੁੰਨੇ ਅਸੀ ਵੀ ਸੌਂਫ ਪਾ ਕੇ ਬਣਵਾ ਦਿੰਦੇ ਸੀ ਉਨਾਂ ਤੋਂ। ਹਾਂਜੀ ਹਾਂ ਅਸੀ ਵੀ ਖਾਂਨੇ ਆਂ।
ਹਾਂ। ਸਾਡੇ ਵੀ ਸਾਰੇ ਰੁੱਠਿਯਾਂ ਹਾਂ ਰੋਟੀ ਨਾਲ ਇੱਕ ਮਲ ਇੱਕ ਰੋਟੀ ਜਾਂ ਇੱਕ ਰੋਟੀ ਤੋਂ ਬਾਦ ਯਾ ਤੇ ਫਿਰ ਓ ਕਰ ਲੈਂਨੇ ਗੁੜ ਪਾ ਦਿੰਨੇ ਆ। ਹਾਂ ਮਤਲਬ ਰੋਟੀ ਖਾ ਲੈਂਨੇ ਆਂ ਗੁੜ ਨਾਲ। ਯਾਦ ਕੋ ਜਿਵੇ ਐਵੇਂ ਖਾਣਾ ਹੁੰਦਾ ਜਦੋਂ ਐਵੇਂ ਖਾਂਦਾ ਨਾ ਉਵੇਂ ਖਾ ਲੇਨੇ ਆਂ।
ਹਾਂ ਵੈਸੇ ਕੈਂਦੇ ਖਾਣਾ ਚਾਈਦਾ ਥੋੜਾ ਬੋਤਾ ਗੁੜ ਤਾਂ। ਹਾਂਜੀ ਹਾਂ। ਵੈਸੇ ਮੈਂ ਪਹਿਲਾਂ ਨੀ ਖਾਂਦੀ ਹੁੰਦੀ ਸੀ ਮੈਨੂੰ ਬੜੀਆ ਨੀ ਲੱਗਦਾ ਸੀ।
ਨਈ ਮੈਂ ਤਾਂ ਖਾ ਲੈਨੀ ਆਂ। ਵਧੀਆ ਲਾਗਦੇਗਾ।
ਹੁਣ ਤਾਂ ਮੈਨੂੰ ਵੀ ਬਧੀਆ ਲੱਗਦਾ। ਹਾਂਜੀ ਹਾਂ ਕਈ ਵਾਰੀ ਸਬਜ਼ੀ ਚ ਜਾਦਾ ਮਿਰਚਾਂ ਹੁੰਦੀਆਂ ਨੇ ਹੈਨਾ।
ਹਾਂ। ਹਾਂ ਕਰੇਵੀ ਕੋਈ ਕ੍ਰੇਵਿੰਗ ਹੁੰਦੀ ਆਪਾਂ ਉੱਥੇ ਵੀ ਆਪਾਂ ਕੁਛ ਹੋਰ ਖਾਨਾ ਵਾ।
ਹਾਂਜੀ ਹਾਂ ਗੁੜ ਚੰਗਾ ਹੁੰਦਾ ਵਾ।
ਵੈਸੇ ਕਈ ਲੋਕਾਂ ਨੂੰ ਤਾਂ ਗੁੜ ਬੋਤ ਜਾਦਾ ਪਸੰਦ ਹੁੰਦਾ।
ਹਾਂ ਜੇੜੇ ਪੈਲਾਂ ਨੀ ਸੀ ਮਤਲਬ ਚਲ ਆਪਣੇ ਬਾਕਿ ਤਾ ਹਜੇ ਫਿਰ ਵੀ ਘੱਟ ਖਾਂਦੇ ਹੁਣ ਵਾਲੀ ਜਨਰੇਸ਼ਨ ਦੀ ਤਾਂ ਮਤਲਬ ਪੈਲਾਂ ਤਾਂ ਇੱਕ ਚੀਜ਼ ਹੀ ਗੁੜ ਦੀ ਖਾਂਦੇ ਸੀਗੇ। ਸੇਵੀਆਂ ਵੀ ਗੁੜ ਦੀਆਂ ਚਾ ਵੀ ਗੁੜਦੀ।
ਥਾਨੂੰ ਓ ਨਾ ਮੈਨੂੰ ਨਾ ਮਿੱਠੇ ਚੌਲ ਬਹੁ ਵਧੀਆ ਲੱਗਦੇ ਗੁੜਾ ਆਲੇ।
ਹਾਂ ਓ ਜਿਵੇਂ ਪਕੜਾਹੀ ਨੀ ਹੋ ਜਾਂਦੀ।
ਹਾਂਜੀ ਹਾਂਜੀ ਮਲਬ ਅਸੀਂ ਜਦੋਂ ਵੀ ਕੜਾਹ- ਹੀ ਲਾਉਣੇ ਆ ਹਨਾ ਅਸੀਂ ਨੀ ਕਦੇ ਖੰਡ ਅਲੇ ਮਲਬ ਖੰਡ ਦੀ ਲਾਈ ਹੈਗੀ ਅਸੀਂ ਗੁੜ ਦੀ ਈ ਲਾਉਣੇ ਆ ਹਮੇਸ਼ਾ।
ਤੇ ਕਿ ਹੋ ਜਾਂਦਾ ਕਰਦੇ ਕਿ ਨਾਲ ਬਾ ਬਣਾ ਕੇ ਮਿੱਠੇ ਸੇਵੋ ਚਾਵਲ ਦਾ
ਹਾਂਜੀ ਹਾਂ ਮੈਨੂੰ ਵੀ ਓ ਗੁੜ ਆਲੇ ਚੌਲ ਜਾਦਾ ਸਵਾਦ ਲੱਗਦੇ ਆ।
ਹਾਂ ਅਸੀਂ ਵੀ ਮਲਬ ਵੀ ਆ ਹੁੰਦਾ ਸਿਆਏ ਹੁੰਦੇ ਵੀ ਕੜਾਹੀ ਲਾਣੀ ਹੁਣ। ਤਾਂ ਫੇਰ ਅਸੀਂ ਮਤਬ ਇੱਕ ਦਿਨ ਪੈਲਾਂ ਦਹੀਂ ਦਾ ਜ਼ਰੂਰ ਧਿਆਨ ਰੱਖਦੇ ਆਂ ਬ‌ਈ ਹੈਗੀ ਕੇ ਨਾ।
ਹਾਂਜੀ ਹਾਂ
ਹਾਂ
ਮਲਬ ਵਧੀਆ ਚਲੋ ਜੀ ਚੇ ਆਪਾਂ ਨਾ ਰੋਟੀਆਂ ਵੀ ਲਾ ਲਈਏ ਗੁੜ ਆਲੀਆਂ ਓ ਵੀ ਕਿੰਨੀਆਂ ਸਵਾਦ ਲੱਗਦੀਆਂ ਨੇ ਗੁੜ ਤੋਂ ਤਾਂ ਆਪਾਂ ਕਿੰਨਾ ਕੁੱਛ ਬਣਾ ਸਕਦੇ ਆਂ।
ਹਾਂ ਗੁੜ ਤੋਂ ਵੀ ਬੋਤ ਕੁਛ ਬਣਦਾ। ਗੁੜ ਬੀ ਮਲਬ ਬੀ ਬੋਤ ਤਰ੍ਹਾਂ ਦਾ ਚੱਲ ਪਿਆ ਸੌਂਫ ਅਲਾ, ਖੋਪੇ ਅਲਾ, ਕਿਸ਼ਮਿਸ਼ ਅਲਾ। ਬੋਤ ਤਰ੍ਹਾਂ ਦੇ ਚੱਲ
ਮਲਬ ਜਿਨਾ ਨੂੰ ਕੱਲਾ ਗੁੜ ਨ‌ਈ ਪਸੰਦ ਸੀਗਾ ਹਨਾ। ਆਹ ਜੇੜੀਆਂ ਸੌਂਫ ਅਲੀਆਂ ਵਰੈਟੀਆਂ ਆਈਆਂ ਓਨਾਂ ਨਾਲ ਓ ਵੀ ਖਾਣ ਲੱਗ ਗੇ ਗੂੜਾ ਆ।
ਾਂ ਹ ਐ ਤਾਂ ਹੈ ਈ। ਜੇੜੀ ਚੀਜੀ ਮੇਰੀ ਚੋਇਸ ਮ
ਉ ਵੀ ਗੁੜ ਤਾਂ ਆਪਾਂ ਕਿੰਨਾ ਕੁਛ ਬਣਾ ਸਕਦੇ ਆ ਮਿੱਠੀਆਂ ਰੋਟੀਆਂ ਬਣਾ ਸਕਦੇ ਆਂ ਹਨਾ ਮੱਠੀਆਂ ਬਣ ਜਾਂਦੀਆਂ ਨੇ, ਗੁਲਗਲੇ ਬਣ ਜਾਂਦੇ ਨੇ।
ਹਾਂ ਏ ਤਾਂ ਹੈ ਈ ਓ ਮਤਲਬ ਜੇੜੀ ਆਪਣੇ ਘਰ ਦੀ ਚੀਜ਼ ਹੁੰਦੀ ਐ ਓ ਸਾਨੂੰ ਵਧੀਆ ਈ ਰੇਂਦੀ ਐ।
ਹਾਂਜੀ ਹੁਣ ਜਿਵੇਂ ਆਪਾਂ ਚਾਅ ਮਤਲਬ ਦਿਨੇ ਆਪਾਂ ਨੂੰ ਭੁੱਖ ਲੱਗਦੀ ਆਪਾਂ ਚਾਅ ਨਾਲ ਬਿਸਕੁਟ ਖਾਂਦੇ ਆਂ ਓ ਬਜ਼ਾਰੋ ਲੈ ਕੇ ਆਉਣੇ ਆ ਜੜੇ, ਓ ਨਿਰਾ ਮੈਦਾ ਹੁੰਦਾ ਓ।
ਜੇੜੇ ਅਸੀਂ ਆ ਮਤਲਬ ਬਿਸਕੁਟ ਨੀ ਕਰਾਦੇ ਪਤੀਆਂ ਨੂੰ ਦੀਵਾਲੀ ਨੂੰ ਅਸੀ ਓਨਾਂ 'ਚ ਵੀੱ ਸ਼ਕਰ ਸ਼ੱਕਰ ਪਵਾ ਲੇਨੇ ਆ।
ਹਾਂਜੀ ਅਸੀਂ ਵੀ ਸ਼ੱਕਰ ਪਾਉਣ ਓ ਜ਼ਾਦਾ ਟੇਸਟੀ ਹੁੰਦੇ ਨੇ ਖੰਡ ਆਲਿਆਂ ਨਲੋਂ।
ਹਾਂ ਨਾਲੇ ਅਸੀਂ ਤਾਂ ਵੀ ਦੇਸੀ ਘਿਉ ਹੁੰਦਾ ਘਰੇ। ਦੇਸੀ ਘਿਓ ਦੀ ਬਣਵਾਉਣੇ ਆ।
ਅਹ ਅਸੀਂ ਵੀ ਓਦੀ ਬਣਵਾਣੇ ਆ। ਕਿਉਂਕਿ ਘਰੇ ਆਪਣੇ ਆਟਾ ਵੀ ਘਰਦਾ ਹੁੰਦਾ ਹਨਾ ਦੁੱਧ ਵੀ ਘਰਦਾ ਹੁੰਦਾ।
ਪਰ ਹੁਣ ਏ ਵੀ ਮਹਿੰਗਾਈ ਹੋ ਗਈ ਏ ਵੀ ਬੋਤ ਮੈਂਗੇ ਪੈਣ ਲੱਗ ਗਏ ਪੈਲਾ ਤਾਂ ਪੰਜਾਹ ਚਾਲੀ ਰੁਪਏ ਕਰਾਈ ਕਿੱਲੋ ਰੁਪਏ ਦੀ ਏ ਨਾ ਕਿੱਲੋ ਦੀ ਹੁੰਦੀ ਸੀ ਓਦਾ ਸੌ ਰੁਪਏ ਕਰਗੇ।
ਹਾਂਜੀ ਹਾਂ ਹੁਣ ਤਾਂ ਸੌ ਸੌ ਤੋਂ ਵੀ ਵੱਧ ਲਈ ਜਾਂਦੇ ਆ ਵਿੱਚ ਵਿਚ ਤਾਂ।
ਹੂੰ ਹੂੰ। ਹੁਣ ਓ ਪੈਲਾਂ ਦੀ ਓ ਭੱਠੀਆਂ ਵੀ ਨ‌ਈ ਰ‌ਈਆਂ ਹੁਣ ਦੂਜੇ ਚੱਲ ਪ‌ਈਆ ਇਲੈਕਟ੍ਰਿਕ। ਮਸ਼ੀਨਾਂ ਹਾਂ ਪੈਡ ਤਾਂ ਲ ਲੇਗੇ ਆਪਣੇ। ਕੇੜੀ
ਓ ਜੇੜੀ ਜਿਵੇਂ ਪਹਿਲਾਂ ਬਿਸਕੁਟ ਬਣਾਉਦੇ ਹੁੰਦੇ ਸੀ, ਓ ਨਾ ਮਿੱਟੀ ਦੀ ਬਣੀ ਹੁੰਦੀ ਐ।
ਹਾਂ ਓਦੇ ਵਿੱਚ ਬੋਤ ਜਾਦਾ ਅੱਗ ਹੁੰਦੇ ਸੀਗੀ ਓ ਫੇਰ ਓ ਡਾ ਸਾਰਾ ਜਿਆ ਕੁਛ ਹੁੰਦਾ ਸੀਗਾ ਓਦੇ ਉੱਪਰ ਰੱਖ ਕੇ ਪਲੇਟਾਂ ਫੇਰ ਅੰਦਰ ਅੰਦਰ ਭੇਜੀ ਜਾਂਦੇ ਹੁੰਦੇ। ਓ ਤਾਂ ਮੈਂ ਦੇਖੀ ਆ ਜੇੜੀ ਹੁਨ ਚੱਲੀ ਆਈ ਏ ਨੀ ਹਜੇ ਮੈਂ ਦੇਖੀ ਨੀ।
ਅੱਛਾ ਮੈਂ ਵੀ ਨੀ ਮੈਂ ਹਾਂ ਹੁਨ ਤਾਂ ਅਸੀਂ ਮਤਲਬ ਆਪਾਂ ਜਾਂਦੇ ਨੀ ਹੈਗੇ ਹਨਾ। ਘਰੋਂ ਕੋਈ ਹੋਰ ਚੱਲ ਜਾਂਦਾ ਬਿਸਕੁਟ ਕਰੌਨ। ਹਾਂਜੀ ਹਾਂ ਮੈਂ ਵੀ ਓਈ ਦੇਖੀ ਹੋਈ ਆ ਪੈਲਾਂ ਇੱਕ ਦੋ ਵਾਰ ਗਏ ਆਂ ਹਨਾ ਬਿਸਕੁਟ ਕਰੌਨ।
ਹੂੰ।
ਨਾਲੇ ਓ ਨਾ ਜ਼ਾਦਾ ਸਵਾਦ ਲੱਗਦੇ ਨੇ ਬਿਸਕੁਟ।
ਹਾਂ ਓ ਰੜੇ-ਰੜੇ ਜੇ ਹੁੰਦੇ ਨੇ ਜੇੜੇ ਏ ਹਾਂ। ਜੇੜੇ ਏ ਹੁਨ ਚੱਲ ਰਈ ਐ ਮਤਲਬ ਵੀ ਆਹਾ ਬਿਜਲੀ ਆਲੀ ਏਹੇ ਨਾ ਮਤਲਬ ਵੀ ਐਂਜੇ ਲੱਗੀ ਜਾਊਗਾ, ਜਿਵੇਂ ਵੀ ਇਕੇ ਟੇਸਟ ਜਾ ਸਾਰੇਆਂ ਦਾ ਜ਼ਾਦੇ ਬਲੈਕ ਜੇ ਬਰਾਊਨ ਜੇ ਹੁੰਦੇ ਸੀ ਓਨਾਂ ਦਾ ਜ਼ਾਦੇ ਟੇਸਟ ਹੁੰਦਾ ਸੀਗਾ।
ਹਾਂਜੀ ਹਾਂ ਕਿਓਂਕਿ ਓ ਕਈ ਵਾਰੀ ਥੋੜੇ ਜੇ ਰੜ ਜਾਦੇ ਰੜ ਜਾਂਦੇ ਨੇ ਹਨਾ ਓ ਜ਼ਾਦਾ ਟੇਸਟੀ ਲੱਗ
ਹਾਂ ਏ ਤਾਂ ਹੈ। ਵੀ ਹੁਨ ਏਨਾਂ ਦਾ ਠੀਕ ਰੈਂਦਾ ਗਾ ਮਿੱਠੀਆ ਹਾਂ ਭੱਠੀ ਆਲੇ ਹੁਨ ਬਸ ਸਾਰਾ ਕੁਛ ਈ ਦੂਜੇ ਲੋਟ ਚੱਲ ਪਏ ਟੈਕ ਹਰ ਇੱਕ ਚੀਜ਼ ਮਸ਼ੀਨੀ ਹੋਗੇ। ਬਸ ਏ ਚ ਟਾਈਮ ਘੱਟ ਲੱਗਦੈ ਏ ਚ ਇੱਕ ਵਾਰ ਚ ਪਾ ਦਿੰਦੇ ਨੇ ਕਾਫੀ-ਕਾਫੀ, ਤੇ ਬਸ ਦੋ ਚਾਰ ਗੇੜੇ ਜੇ ਦਿੰਦੀ ਆ ਕੈਂਦੇ ਓ ਮਸ਼ੀਨ ਅ ਓਦੋਂ ਬਾਦ ਚ ਬਸ
ਵੀ ਮੈਨੇ ਥੋੜੇ ਜੇ ਕੱਚੇ ਜੇ ਰੱਖਦੇ ਨੇ।
ਹਾਂ-ਹਾਂ ਬ੍ਰਰਾਊਨ ਜੇ ਰੈਂਦੇ ਨੇ ਓਦੇ ਨਾਲ।
ਹਾਂਜੀ-ਹਾਂਜੀ।
ਹੂੰ।
ਚਲੋ ਮਤਲਬ ਮੈਨੂੰ ਐਂ ਲੱਗਦਾ ਘਰ ਦੀਆਂ ਚੀਜ਼ਾਂ ਵਰਗੀ ਤਾਂ ਕੋਈ ਚੀਜ਼ ਹੁੰਦੀ ਓ ਨੀ। ਘਰ ਦੀਆਂ ਚੀਜ਼ਾਂ ਤਾਂ ਬੋਤ ਵਦੀਆ ਹੁੰਦੀਆਂ ਨੇ, ਹਾਂਜੀ ਹਾਂ। ਚਲੋ ਠੀਕ ਐ ਜੀ ਹੈਂ ਫੇਰ।
ਹਾਂਜੀ-ਹਾਂਜੀ ਸਸ ਰੀ ਕਾਲ ਜੀ।